ਹਾ। ਹਾਂਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਹਾਂਜੀ। ਠੀਕ ਹੈ। ਬੱਸ ਬੈ- ਨੇ ਆ ਬਸ ਖਾਣਾ ਖਾ ਰਹੇ ਸੀ ਬੱਚੇ। ਮੈਂ ਬਾਹਰ ਬੈਠੀ ਹੂ।
ਘਰ ਸਭ ਠੀਕ ਹੈ ।ਦੀਦੀ,
ਹਾਂਜੀ, ਠੀਕ ਹੈ, ਸਭ ਠੀਕ ਹੈ, ਤੁਸੀਂ ਸੁਣਾਓ?
ਬੱਸ ਵਧੀਆ, ਸਭ ਇੱਥੇ ਵੀ ਵਧੀਆ ਹੈ। ਬੱਚਿਆਂ ਦੀ ਛੁੱਟੀਆਂ ਚੱਲ ਰਹੀ ਹੈ। ਜੀ, ਸੱਭ ਠੀਕ। ਕਹਿੰਦੇ ਜੀ, ਬੱਚਿਆਂ ਦੀ ਛੁਟੀਆਂ। ਚੱਲ ਰਿਹਾ ਹੈ, ਅ- ਤੇ, ਬੱਸ। ਗਰਮੀ ਦਾ, ਇੰਨਾ ਹੋਇਆ ਪਿਆ ਹੈ।
ਹਾਂਜੀ- ਹਾਂਜੀ।
ਗਰਮੀ ਨਾਲ। ਤੁਹਾਡੇ ਉੱਥੇ ਕੀਹੋ ਜਿਹਾ ਹੈ ਮੌਸਮ?
ਬਸ ਸਾਡੇ ਵੀ ਇੱਧਰ ਬਾ ਹੈ ਤਾਂ ਬਹੁਤ ਗਰਮੀ ਸੀ। ਕੱਲ ਦੀ ਮਤਲਬ ਕਿ ਸ਼ਾਮ ਨੂੰ ਨਾ, ਬਾਰਿਸ਼ ਆਈ ਸੀ। ਫੇਰ ਥੋੜਾ ਮੀਂਹ ਪਿਆ। ਉਹਦੇ ਨਾਲ ਥੋੜਾ ਠੰਡਾ ਹੋਇਆ। ਪਿਆ ਹੈ। ਹੁਣ ਥੋੜਾ ਸਹੀ ਲੱਗਦਾ ਪਿਆ। ਤੇ, ਹੁਣ ਫੇਰ ਧੁੱਪ ਆ ਗਈ ਹੈ। ਹੂੰ।
ਹਾਂਜੀ, ਐ ਸਵੇਰੇ ਇੱਥੇ ਵੀ, ਬੜਾ ਅੱਛਾ ਪਲੇਸਂਟ ਜੇਹਾ ਮੌਸਮ ਸੀ। ਹੁਣ, ਇੱਥੇ ਹੀ ਧੁੱਪ ਆ ਗੀਏ।ਫੇ- ਫੇਰ, ਔਵੇਂ ਈ ਗਰਮੀ ਤੇ
ਬੱਸ ਹਵਾ ਚੱਲ ਰਹੀ ਏ। ਮੈਂ ਵੀ ਬਾਰ ਈ ਬੈਠ ਠੀਆਂ ਹਵਾ ਲੈ ਰਈਆਂ।
ਹਾਂਜੀ, ਅੱਛਾ- ਅੱਛਾ। ਹੋਰ, ਘੱਰ ਸਬ ਠੀਕ ਐ?
ਕਦੇ ਗਰਮ ਕਦੇ ਠੰਡਾ ਗਰਮ ਸਰਦ ਹੋ ਜਾਂਦੈ ਫੇਰ।
ਮੌਸਮ ਦਾ ਕੁਛ ਪਤਾ ਨੀ ਚੱਲ ਰਿਆ।
ਹਾਂਜੀ, ਬਸ ਧੁੱਪੇ ਵੀ ਮੱਨ ਕਰਦਾ ਕਿਦਰੇ ਜਾਣ ਤੇ, ਠੰਡਾ ਹੁੰਦੈ ਤੇ ਕੈੰਦੇ ਹੁਣ ਜਾਈਏ ਕਿਧਰੇ।
ਠੰਡਾ ਵੀ ਇੰਨਾ ਨਹੀਂ ਹੋ ਰਿਆ ਨਾ ਗਰਮੀ ਇੰਨੀ ਜੈਦਾ ਪੈ ਰੀਐ।ਪਰ, ਇਸ ਮੌਸਮ ਇਚ ਪੈਲਾਂ ਕਦੀ ਬਾਰਿਸ਼ ਬੂਰਿਸ਼ ਨੀ ਹੋਈ, ਇਸ ਵਾਰ ਬਾਰਿਸ਼ਾਂ ਬੜੀਆਂ ਹੋਣ ਲੱਗ ਗਈਆਂ ਨੇ। ਏ ਤੇ ਮੌਸਮ ਦਾ ਕੁਛ ਨੀ ਪਤਾ ਚੱਲ
ਨਹੀਂ, ਵੈਸੇ ਹੁਣ ਤਾਂ ਥੋੜ੍ਹੀ ਕਾਲ ਪਰਸੋਂ ਦੀ ਸਹੀ ਹੋ ਗਿਐ। ਆਜੰ ਦੇ ਬਾਰਿਸ਼ ਪਰਸੋਂ ਵੀ ਆਈ ਸੀ, ਥੋੜੀ ਥੋੜ੍ਹੀ ਹੁਣ ਵੀ। ਰਾਤੀ ਵੀ ਬਾਦ ਕਾਫ਼ੀ ਦੇਰ ਆੰਦੀ ਰਈ ਏ। ਰਾਤੀ ਤੇ ਗਿਆਰਾਂ ਵਜੇ ਤਿਕਰ ਆ ਰੀਸੀ ਬਾਰਸ਼।ਹਾਂਜੀ। ਗਰਮੀ ਬੜੇ
ਕੱਲ ਤਸ ਕੱਲ ਤਾਂ ਸਾਰੀ ਰਾਤ ਹੀ ਪੈਂਦੀ ਰਹੀ ਏ, ਐਥੇ ਤਾਂ ਬਾਰਿਸ਼ ਆਲਮੌਸਟ। ਸਵੇਰੇ ਜਾ ਕੇ ਰੁਕੀਐ। ਹੂੰ।
ਕੁਛ ਬੱਚੇ ਘਰ ਏ ਬਸ ਟਾਈਮ ਸਾਰਾ ਦੇਨ ਐੰਝ ਈ ਨਿਕਲ ਜਾਂਦੈ। ਛੋਟੇ ਆ ਸਾਡੇ ਵੀ ਬੱਚੇ। ਹੂੰ।
ਵੈਸੇ ਮੌਸਮ ਤਾਂ ਬਹੋਤ ਹੀ ਖਹ ਅ ਹੁੰਦਾ ਹੈ, ਖ਼ਰਾਬ ਹੀ ਰੈੰਦੈ। ਕਦੀ ਵੀ ਗਰਮੀ ਹੋਏ। ਜਲਦੀ ਪੈਲਾਂ ਨਾਲੋਂ ਤਾਂ ਗਰਮੀ ਵੀ ਬੌਤ ਜੈਦਾ ਪੈਣ ਲੱਗ
ਨਹੀਂ ਵੈਸੇ ਵੀ ਹਾਂ ਕੈ ਰੇ ਸੀ ਕੈੰਦੇ ਗਰਮੀ ਬਹੁਤ ਪੈਂਦੀ ਪਈ ਐ, ਤੇ ਪਏਗੀ ਵੀ।ਗਰਮੀ ਨੇ ਵੀ ਦੇਖੋ ਅਪਣਾ ਦਿਖਾਣਾ ਜੋਸ਼, ਜਦੋਂ ਸਰਦੀ ਆਂਦੀ ਏ ਸਰਦੀ ਨੇ ਵੀ ਦਿਖਾਣੈ ਹੋਣ ਮੌਸਮ ਵੀ ਤੇ ਅਪਣੇ ਸਾਬ ਨਾਲ ਚੱਲਣੈ ਨਾ।
ਨਹੀਂ ਔਹੀ ਜੇੜਾ ਗਲੋ ਗਲੋਬਲ ਵਾਰਮਿੰਗ ਟਾਈਪ। ਸੋ ਰਿਐ ਨਾ ਹੁਣ। ਕਦੇ ਵੀ ਮੌਸਮ ਬਦਲ ਜਾਂਦਾ ਹੈ ਪਹਿਲਾਂ ਵਾਲਾ ਹਿਸਾਬ ਤਾਂ ਰਿਹਾ ਹੀ ਨਹੀਂ ਪਤਾ ਹੀ ਨਹੀਂ ਚੱਲਦਾ ਕਦੋਂ ਗਰਮੀ ਆਈ ਕਦੋਂ ਸਰਦੀ ਕਈ ਵਿਚ ਵੇ ਜਿਹੜੇ ਮੌਸ ਸੇ।
ਹਾਂਜੀ ਹਾਂਜੀ।
ਤੇ ਉਹ ਤਾਂ ਇੱਥੇ ਚਲੇ ਗਏ ਪ ਪਤਾ ਹੀ ਨਹੀਂ ਚੱਲਿਆ ਇਕਦਮ ਗਰਮੀ ਹੋ ਜਾਂਦੀ ਹੈ ਇਕਦਮ ਠੰਡ ਹੋ ਜਾਂਦੀ ਹੈ।
ਸਾਡਾ ਵੀ ਉਹ ਬੇਟਾ ਹਾਂ ਬੇਟੇ ਦਾ ਬੱਚਾ ਬੋਲਦਾ ਪੋਤਰਾ ਮੇਰਾ ਦਾਦੀ ਨੀਚੇ ਨਾ ਠੰਡਾ-ਠੰਡਾ ਹੋ ਗਿਆ ਮੈਂ ਸਾਈਕਲ ਚਲਾ ਲੂੰ ਬਾਅਦ ਚ ਥੋੜੀ ਦੇਰ ਧੁੱਪ ਆ ਜਾਂਦੀ ਹੈ ਫਿਰ ਘਬਰਾਂਦਾ ਉੱਪਰ ਆ ਜਾਂਦਾ।
ਹਾਂਜੀ।
ਬ ਆ ਗਈ ਮੈਂ ਕਿਹਾ ਹਾਜੀ ਇਹ ਮ ਮੌਸਮ ਦਾ ਕੋਈ ਪਤਾ ਨੀ ਚੱਲਦਾ। ਕਿਹੜੇ ਵੇਲੇ ਗਰਮੀ ਹੋ ਜਾਂਦੀ ਹੈ। ਹਵਾ ਚਲਦੀ ਹੈ ਨਾ।
ਮਤਲਬ ਹਾਂਜੀ ਪਹਿਲਾਂ ਜਿਵੇਂ ਆਪਾਂ ਹਰ ਇੱਕ ਮੌਸਮ ਇੰਜੋਏ ਕਰਦੇ ਸੀ ਗਰਮੀ ਵੀ ਠੰਡ ਵੀ ਹੁਣ ਉਹ ਗੱਲ ਨੀ ਰਹਿ ਗਈ ਪਹਿਲਾਂ ਵਾਲੇ
ਹੁਣ ਨਾ ਪਤਾ ਕੀ ਅੱਜ ਕੱਲ੍ਹ ਜਿਹੜੇ ਬੱਚੇ ਆ ਨਾ ਉਹਨਾਂ ਨੂੰ ਬਸ ਏਸੀਆਂ ਤੋਂ ਬਿਨਾਂ ਗੱਲ ਹੀ ਨਹੀਂ ਆਦੀ ਕੋਈ ਦੇਖੋ। ਅਸੀਂ ਸਗੋਂ ਨਾ ਤਾਜ਼ੀ ਹਵਾ ਚ ਵਿਆਹ ਕਰੋ ਤਾਜ਼ੀ ਹਵਾ ਲਿਆ ਕੇ ਕਰਨਾ।
ਹਾਂਜੀ ਤਾਜ਼ੀ ਹਵਾ ਦਾ ਤਾਂ ਆਪਣਾ ਹੀ ਹੈ।
ਹਾਂਜੀ। ਬਸ ਮੌਸ ਚੱਲਣਾ ਆਪਣੇ ਹਿਸਾਬ ਨਾਲ ਉਸਨੇ ਫੇਰ ਰਾ ਪੈ ਜਾਂਦੀਆਂ ਹੋਰ ਕੀ।
ਤੁਹਾਨੂੰ ਕਿਹੜਾ ਅੱਛਾ ਲੱਗਦਾ ਮੌਸਮ ਗਰਮੀ ਹੈ ਸਰਦੀ
ਮੈਨੂੰ ਤਾਂ ਵੈਸੇ ਜਿਹੜਾ ਹੁੰਦਾ ਨਾ ਮਤਲਬ ਕਿ ਜਿਵੇਂ ਕਹਿੰਦੇ ਆ ਵੀ ਮਹੀਨੇ ਦੇ ਹਿਸਾਬ ਨਾਲ ਗਿਨੋ ਤੇ ਇਹ ਅਕਤੂਬਰ ਦਾ ਮਹੀਨਾ ਨੀ ਹੁੰਦਾ।
ਹਾਂ ਉਹ ਬਲ ਬੈਸੰਦਰ ਨਾ ਗਰਮੀ ਨਾ ਸਰਦੀ ਹਾਂਜੀ ਵੈਸੇ ਸਾਰੇ
ਪਾ ਲਏ ਹਾਂਜੀ ਆਣ ਜਾਣ ਤੇ ਵੀ ਕੋਈ ਦਿੱਕਤ ਨੀ ਹੁੰਦੀ। ਹੁਣ ਦੇਖੋ ਇੰਨੀ ਗਰਮੀ ਦੇ ਮੌਸਮ ਚ ਅਸੀਂ ਬਾਹਰ ਵੀ ਨਹੀਂ ਜਾ ਸਕਦੇ।
ਮਾਰਚ, ਫਰਵਰੀ ਮਾਰਚ ਦਾ ਵੀ ਠੀਕ। ਰਹਿੰਦਾ ਹੈ ਉਹ ਇਹ ਦੋੋ, ਦੋ ਤਿੰਨ ਮਹੀਨੇ ਹੀ ਬਸ ਅੱਛੇ ਲੱਗਦੇ ਆ ਬਾਕੀ ਤਾਂ, ਬਹੁਤ ਗਰਮੀ ਹੈ ਬਹੁਤ, ਠੰਡ ਤੋਂ ਬਰਸਾਤ ਤਾਂ ਵੈੇ ਹੀ ਨਹੀਂ ਨਿਕਲ
ਹਮ ਸਗੋਂ ਅਸੀਂ ਦੇਖੋ ਬਾਹਰ ਜਾਂਦਾ ਗਰਮੀ ਕਰਕੇ ਨਾ ਮਤਲਬ ਕਿ ਜੀਅ ਨੀ ਕਰਦਾ ਬਾਹਰ ਨ ਨਿਕਲਣ ਦਾ ਵੀ ਕਹਿੰਦੇ ਥੋੜਾ ਠੰਡਾ ਜਿਹਾ ਠੀਕ ਹੈ
ਗਰਮੀਆਂ 'ਚ ਤਾਂ ਵੈਸੇ ਹਿਲ ਸਟੇਸ਼ਨ ਹੀ ਬੈਟਰ ਰਹਿੰਦੇ ਹੈ ਅੱਛਾ ਹਿਲ ਸਟੇਸ਼ਨ ਤੇ ਅੱਛਾ ਰਹਿੰਦਾ ਸਾਡੇ ਤਾਂ ਇੱਥੇ ਬਹੁਤ ਗਰਮੀ ਪੈ ਰਹੀ ਹੈ ਉਹੀ ਸਵੇਰੇ ਥੋੜਾ ਠੰਡਾ ਸੀ। ਸਾ ਹਲਕੇ ਹਲ ਕੀ ਚੱਲ ਰਹੀ ਹੈ ਪਰ ਉਹ
ਨਹੀਂ ਹਵਾ ਤੇ ਹੁਣ ਵੀ ਜਾ ਆ ਰਹੀ ਸਾਡੇ ਇੱਧਰ ਵੀ ਆ ਰਹੀ ਹਵਾ ਬੜੇ ਵਧੀਆ ਚੱਲ ਰਹੀ ਹੈ। ਤੇ ਬਲਕਿ ਮੈਂ ਕਮਰੇ ਚੋਂ ਬਾਹਰ ਆ ਕੇ ਬੈਠਾ ਅੱਛਾ ਆਰਾਮ ਨਾਲ ਮੈਂ ਚਲੋ ਥੋੜੀ ਦੇਰ ਗੱਲ ਹੋ ਜਾਏਗੀ ਟਾਈਮ ਪਾਸ ਹੋ ਜਾਂਦਾ
ਜੀ ਜੀ ਜੀ
ਤੁਸੀਂ
ਉਹੀ ਹੈ ਇਸ ਗਰਮੀ ਵਾਲੇ ਮੌਸਮ ਵਿੱਚ ਕਿਤੇ ਆਣਾ ਜਾਣਾ ਤਾਂ ਖਾਇਏ ਬਹੁਤ ਮੈ ਤੇ ਫੋਨ ਤੇ ਈਜ਼ੀ ਹੋ ਜਾਂਦਾ ਥੋੜਾ ਹਾਲ ਚੱਲ ਪੁੱਛ ਲਈ ਦਾ ਤਾਂ
ਹਾਂਜੀ ਪਲੇ ਤੇ ਇੰਨੀ ਗਰਮੀ ਹੁੰਦੀ ਸੀ ਸਨੂੰ ਹੋ ਜਾਂਦੀ ਸੀ ਪਿੰਡੇ ਤੇ ਐਲਰਜੀ ਜੀ ਹੋ ਜਾਂਦੀ ਸੀ ਤੇ ਤੁਹਾਨੂੰ ਪੱਤਾ ਅੱਜ ਕੱਲ ਚਲੋ ਏਸੀ ਥੋੜੀ ਦੇਰ ਏਸੀ ਤੁਸੀਂ ਉੱਧਰ ਬੈਠ ਜਾਓ ਫਿਰ ਠੀਕ ਲੱਗਦਾ
ਹਾਂ ਪਿੱਤ ਵਗੈਰਾ ਬਹੁਤ ਜ਼ਿਆਦਾ ਰਹਿੰਦੀ ਸੀ ਪਹਿਲਾਂ ਤਾਂ
ਹੁਣ ਥੋੜਾ ਜਦੋਂ ਏਸੀ ਏਸੁ ਲੱਗੇ ਨਾ ਫ਼ਰਕ ਪੈ ਗਿਆ ਤੇ ਗਰਮੀ ਬਰਦਾਸ਼ਤ ਨਹੀਂ ਹੁੰਦੀ ਫਿਰ ਹੁਮਸ ਵਾਲੇ ਦਿਨ ਹੈ ਗਿਆ ਨਾ ਕੱਦੇ ਬਾਰਿਸ਼, ਕੱਦੇ ਠੰਡਾ, ਕੱਦੇ ਗਰਮੀਂ।
ਜ਼ਿਆਦਾ ਵੈਸੇ ਬਾਰਿਸ਼ ਦੇ ਮੌਸਮ ਵਿੱਚ ਆਉਂਦੀਆਂ ਪਿੱਤ ਵਗੈਰਾ। ਉਦੋਂ ਪ ਪਸੀਨਾ ਸੁਕ
ਪਸੀਨਾ ਨਹੀਂ ਸੁੱਕਦਾ ਬਸ ਪਸੀਨਾ ਐਲਰਜੀ ਹੋ ਜਾਂਦੀ ਹੈ ਨਾ ਫਿਰ ਕਾਹਲੀ ਪੈਂਦੀ ਹਾ।
ਹੋਰ ਮੈਂ ਪੁੱਛਣ ਲੱਗੀ ਸੀ ਹਾਂਜੀ।
ਅੱਛਾ-ਅੱਛਾ ਹਾਂ ਅਸੀਂ ਬੱਸ ਬਣਾਇਆ ਅੱਜ ਮਟਰ ਮਸ਼ ਬਨਾਈ ਏ। ਤੇ ਸਬਜ਼ੀਆਂ ਤੁਹਾਨੂੰ ਪੱਤਾ ਨਜ਼ਰ ਨਹੀਂ ਆਦੀਆਂ ਕੋਈ ਕੀ ਖਾਈਏ ਰੋਜ਼-ਰੋਜ਼। ਤੇ ਮਟਰ-ਮਸ਼ਰੂਮ ਬਣਾਈ ਹੈ ਹਾਂਜੀ।
ਪਹਿਲਾਂ ਤਾਂ ਮੌਸਮ ਦੇ ਸਾਬ ਨਾਲ ਹੀ ਹੁੰਦੀਆਂ ਸੀ ਹੁਣ ਇਹ ਇਹ ਹੈਗਾ ਕਿ ਹੁਨ ਹੱ ਮੱਤਲਬ ਮੌਸਮ ਤੋਂ ਬਿਨਾਂ ਵੀ ਜਿਵੇਂ ਮੱਟਰ ਪਹਿਲਾਂ ਗਰਮੀਆਂ ਚ ਕਿੱਥੇ ਨੱਜ਼ਰ ਆ
ਸੱਹੀ ਗੱਲ ਹੈ ਹੁਣ ਮਿਲ ਜਾਂਦਾ ਸਭ ਕੁਛ ਮਿਲ ਜਾਂਦਾ ਹੁਣ ਤੇ ਹਾਂ।
ਨਹੀਂ ਤਾਂ ਪਹਿਲਾਂ ਤਾਂ ਸਿਰਫ ਸਰਦੀਆਂ ਵਿੱਚ ਹੀ ਮ ਤੇ
ਹੈਲੋ ਬੱਸ-ਬੱਸ ਸਬਜ਼ੀ ਮਨ ਅਕ ਨਾ ਦੂਜੀਆਂ ਚੀਜ਼ਾਂ ਖਾ-ਖਾ ਕੇ ਮੈਂ ਕਿਹਾ ਚਲ ਅਜ ਮ ਮਟਰ-ਮਸ਼ਰੂਮ ਬਣਾ ਲਓ ਅਲੱਗ ਚੀਜ਼ ਹੋ ਜਾਏਗੀ ਕੋਈ। ਹਾ-ਹਾ
ਉਹੀ ਗਰਮੀਆਂ ਚ ਮਨ ਵੀ ਨਹੀਂ ਕਰਦਾ ਜ਼ਿਆਦਾ ਖਾਣ ਦਾ ਕਿਉਕਿ ਸਟਮਕ ਹੀ ਅਪਸੈਟ ਰਹਿੰਦਾ। ਵੈਸੇ ਹੀ ਗੈਸ ਰੋਟੀ ਖਾਂਦਾ ਕਿੱਥੇ ਹੁੰਦਾ। ਦੀਦੀ। ਸ ਹੁਨ ਪੇਟ ਸਟਮਕ ਕੀ ਅਪਸੈਟ ਜ਼ਿਆਦਾਤਰ ਦਾ ਬਸ ਪਾਣੀ ਪੀ, ਜਾਓ ਪੀ ਜਾਓ ਕੁਛ ਵੀ ਠੰਡਾ।
ਜਾਂਦਾ
ਜੀ ਜੀ ਜੀ
ਥੋੜੀ ਰਹਿ ਜਾਂਦੀ ਹੈ
ਹਾਂਜੀ
ਹਮ
ਹੋਰ
ਬਸ ਠੀਕ ਹੈ ਬਸ ਕੋਈ ਨੀ ਹਾਂਜੀ ਠੀਕ ਬਸ ਬੈਠੇਿਆ ਹੁਣ ਬਸ ਥੋੜਾ
ਗਰਮ ਕ ਬੈਖੀ ਕਹਿਣ ਲੱਗੀ ਸੀ ਮੇਰੇ ਦਿਮਾਗ ਵਿੱਚ
ਨਹੀਂ ਨਹੀਂ ਮੈਂ ਆਖਿਆ ਬਸ ਹੁਣ ਥੋੜਾ ਜ ਹੋਰ ਟਾਈਮ ਰੋ ਕੇ ਪੰਦਰਾਂ ਵੀਹ ਮਿੰਟ ਖਾਣਾ ਖਾ ਲਵਾਂਗੇ ਫੇਰ ਫਰੀ ਹੋ ਜਾਂਗੇ ਬਸ ਹੁਣ ਥੋੜੀ ਫਰੀ ਸੀ ਨਾ ਮੈਂ ਕਿਹਾ ਚੱਲ ਗੱਲ ਬਾਾਤ ਕਰ ਲੈਂਦੇ
ਮੈਂ ਵੀ ਇਹੀ ਸੋਚ ਕੇ ਕਾਲ ਕਰਿਆ ਤੁਹਾਨੂੰ ਮੈਂ ਹਾਂਜੀ ਨਹੀਂ ਹਾਲੇ ਨੀ ਦੀਦੀ ਬਸ ਉਹੀ ਲੰਚ ਟਾਈਮ ਹਾਲੇ ਹੋਇਆ ਨੀ ਨਾ
ਅੱਛਾ ਅੱਛਾ ਠੀਕ ਹੈ ਹਾਂਜੀ ਹਾਂ ਸਾਨੂੰ ਵੀ ਮਤਲਬ ਕਿ ਦੋ ਢਾਈ ਵੱਜ ਜਾਂਦੇ ਆ
ਇੱਕ ਬੱਚਿਆਂ ਦੀ ਵੈਸੇ ਛੁੱਟੀ ਹੈ ਥੋੜਾ ਬ੍ਰੇਕ ਫਸ ਵੀ ਲੇਟ ਹੁੰਦਾ ਹੈ ਦੇਰ ਨਾਲ ਉੱਠਦੇ ਹੈ ਤੇ ਉਹ ਫੇਰ ਹੋਲੀ ਹੋਲੀ ਸਾਰਾ ਹੀ
ਹਮ ਬਸ ਛੁੱਟੀਆਂ ਨਾ ਛੁੱਟੀਆਂ ਕਰਕੇ ਬੱਚਿਆਂ ਨਾਲ ਰੰਝ ਹਦਾ ਲੇਟ ਹੋ ਜਾਂਦਾ ਕਿਹੜੇ ਵੇਲੇ ਉੱਠਦੇ ਆ ਕਿਹੜੇ ਵੇਲੇ ਖਾਂਦੇ ਆ ਪੀਂਦੇ ਆ ਟਾਈਮ ਇੰਝ ਨਿਕਲ ਜਾਂਦਾ ਸਾਰਾ ਦਿਨ
ਬਿਲਕੁਲ ਜੀ ਬਿਲਕੁਲ
ਅੱਜ ਤਾਂ ਵੈਸੇ ਹਵਾ ਚੱਲ ਰਹੀ ਹੈ ਸਹੀ ਲੱਗਦਾ ਹਾਂਜੀ ਹਾਂਜੀ ਸਭ ਠੀਕ ਹਾਂ
ਉਹੋ ਦੱਸੋ ਬਦੀ
ਹਾਂ ਬਸ ਹੋਰ ਕੀ ਦੱਸਣਾ ਕੁਛ ਬਸ ਤੁਸੀਂ ਕੀ ਬਣਾਇਆ ਅੱਜ
ਮੈਂ ਕਰੇਲੇ ਬਣਾਏ ਸੀ
ਅਸੀਂ ਕੱਲ ਕਰੇਲੇ ਬਣਾਏ ਦਾਲ ਸੀ ਔਰ ਚਾਵਲ ਸੀ ਨਾਲ ਕਰੇਲੇ ਹਜੇ ਕਰੇਲੇ ਪਏ ਆ ਕੋਲੀ ਭਰੇ ਦਿਓ ਮੈਂਈ ਖਾਵਾਂਗੇ ਉਹ ਦੁਬਾਰਾ ਕਿਸੇ ਨੇ ਨੀ ਖਾਣੇ
ਅੱਛਾ ਵੈਸੇ ਵੀ ਕਰੇਲੇ ਤੇ ਦਾਲ ਬਹੁਤ ਟੇਸਟੀ ਲੱਗਦੇ ਹੈ ਖ਼ਾਸ ਕਰਕੇ ਛੋਲਿਆਂ ਦੀ ਦਾਲ
ਕੱਦੂ ਪੈਦਾ ਦੋ ਤਿੰਨ ਦਿਨ ਹੋ ਗਏ ਮੈਂ ਕਿਹਾ ਆ ਵੋਟੀ ਨੂੰ ਅਖਿਆ ਖਰਾਬ ਹੋ ਜਾਏਗਾ ਤੂੰ ਇਸ ਤਰ੍ਹਾਂ ਕਹਿ ਉਹਨੂੰ ਕੱਦੂ ਕਸ ਕਰਕੇ ਦਾਲ ਚ ਪਾ ਲੈਂਣੇ ਆਾਂ ਫੇਰ ਛੋਲਿਆਂ ਦੀ ਦਾਲ ਦੇ ਵਿੱਚ ਕੱਦੂ ਪਾ ਕੇ ਬਣਾ ਲਏ ਹਮ ਤੇ ਉਹ ਫੇਰ ਨਾਲ ਕਰੇਲੇ ਬਣਾ ਲਏ ਹਾਂਜੀ ਹਾਂਜੀ ਉਹ ਮੇਰਾ ਫੇਰ ਪੋਤਰਾ ਕਹਿੰਦਾ ਦਾਦੀ ਚਾਵਲ ਖਾਣੇ ਆ ਮੈਂ ਕਿਹਾ ਚੱਲ ਚਾਵਲ ਵੀ ਬਣਾਦੋ ਨਾਲ ਕੱਲ ਉਹ ਬਣਾਏ ਸੀ ਅੱਜ ਫੇਰ ਮਟਰ ਮ ਬਣਾਏ ਅਸੀਂ ਉਹੀ ਚੀਜ਼ ਬਣਾ ਲੈਦੇ ਜਿਹੜੇ ਮੇਰੇ ਬੱਚੇ ਵੀ ਖਾ ਲੈਣ ਸਤਿ ਸ਼੍ਰੀ ਅਕਾਲ ਜੀ
ਬਿਲਕੁਲ ਸਾਰਿਆਂ ਦਾ ਹੀ ਸੋਚਣਾ ਪੈਂਦਾ ਹੈ ਘਰ ਵਿੱਚ ਤਾਂ ਇੱਕ ਜਣੇੇ ਦਾ ਨਾ ਸੋਚ ਕੇ ਜਾਂ ਕਿਸੇ ਹੋਰ ਦਾ ਸੋਚ ਕੇ ਥੋੜ੍ਹੀ ਚੱਲਦਾ।
ਹਾਂਜੀ ਨਹੀਂ ਅਸੀਂ ਪਹਿਲੇ ਬੱਚਿਆਂ ਦੇਖਣੇ ਨਾ ਆਹ ਮੁੰਡਿਆਂ ਦਾ ਬਸ ਅਸੀਂ ਕਹਿੰਦੇ ਅਸੀਂ ਤੇ ਵਿਚਲਾ ਮੇਲ ਅਸੀਂ ਤੇ ਖਾ ਲਾਂਗੇ। ਅਸੀਂ ਜੋ ਬਣਾਵਾਂਗੇ ਉਹ ਖਾ ਲੈਂਦੇ ਹਾਂ ਹਾਂਜੀ
ਹਾਂ, ਵਧੀਆ ਹੈ ਨਾ ਅੱਛਾ ਦੀਦੀ ਬਹੁਤ ਅੱਛਾ ਲੱਗਿਆ। ਤੁਹਾਡੇ ਨਾਲ ਗੱਲ ਕਰਕੇ, ਫਿਰ ਫਿਰ ਮਿਲਦੇ ਆ ਜਲਦੀ, ਤੇ ਇਸ ਬਾਰੇ ਗੱਲ ਕਰਦੇ ਹਾਂ, ਸਤਿ ਸ੍ਰੀ ਅਕਾਲ ਜੀ।